ਸਤਿ ਸ੍ਰੀ ਅਕਾਲ ਵੀਰ ਜੀ
ਸਤਿ ਸ੍ਰੀ ਅਕਾਲ ਜੀ ਵੀਰ ਜੀ
ਵਧੀਆ ਭਰਾ ਕੀ ਹਾਲ ਚਾਲ ਨੇ
ਬਸ ਵਧੀਆ ਭਾਜੀ
ਹੋਰ ਸੁਣਾ ਹੋਰ ਸੁਣਾਓ ਕੀ ਕਰਦੇ ਸੀ ਵੀਰ ਜੀ
ਬਸ ਕੁਛ ਨੀ ਐਵੇਂ ਵਿਹਲੇ ਬੈਠੇ ਹੀ ਮੈਂ ਕਿਹਾ ਚਲੋ ਫੋਨ ਕਰੀਏ ਭਾਜੀ ਨੂੰ
ਹਾਂ ਰੋਟੀ ਰੂਟੀ ਖਲਤੀ ਨੇ
ਹਾਂ ਬਿਲਕੁਲ ਫ੍ਰਰੀ ਹੋਵੇ ਖਾ ਪੀਏ
ਠੀਕ ਹੋਰ ਕਿਵੇਂ ਕਿਵੇਂ ਨਿਕਲਿਆ ਐਤਵਾਰ
ਬਸ ਭਾਜੀ ਅੱਜ ਇਤਵਾਰ ਬੜਾ ਵਧੀਆ ਨਿਕਲਿਆ ਤੇ ਆਪਣਾ ਸਵੇਰੇ ਉੱਠ ਕੇ ਆਪਣਾ ਐਕਸਰਸਾਈਜ਼ ਵਗੈਰਾ ਕਰ ਲਈ ਤੇ ਆਪਣਾ ਫੇਿਰ ਬੱਚਿਆਂ ਨਾਲ ਖੇਡ ਟੈਮ ਟੂਮ ਕੱਢ ਲਿਆ ਤੇ ਜਾਂਦੇ ਨੇ, ਉਹਦੇ ਬਾਅਦ ਸ਼ਾਮੀ ਹੋਏ, ਫਿਰ ਵਾਲੀਬਾਲ ਖੇਡ ਲਈ।
ਆ
ਸਪੋਰਟਸ, ਵਗੈਰਾ ਚ ਥੋੜਾ ਮਿਹਨਤ ਤੇ, ਹੈ ਏ
ਵੀਰ ਜੀ ਕੰਮ, ਕਿਸ ਚੀਜ਼ ਹੈ ਤੁਹਾਡਾ?
ਸਾਡਾ ਹਾਰਡਵੇਅਰ ਦਾ ਕੰਮ ਹੈ ਭਾਜੀ।
ਦੁਕਾਨ ਹੈ, ਕੀ ਏ?
ਹਾਂਜੀ, ਫੈਕਟਰੀ ਏ।
ਹਾਂ ਫਿਰ ਤੁਹਾਡੇ ਕੋਲ ਤੇ, ਐਤਵਾਰ ਦਾ ਟਾਈਮ ਹੀ, ਹੁੰਦਾ ਹੁੰਦਾ ਘੁੰਮਣ ਫਿਰਨ ਦਾ
ਹਾਂ ਬਿਲਕੁਲ-ਬਿਲਕੁਲ ਬਸ ਐਤਵਾਰ, ਹੀ ਹੁੰਦਾ ਭਾਾਈ ਛੁੱਟੀ ਦਾ।
ਹਾਂ ਅੱਗੇ ਪਿੱਛੇ ਸਵੇਰੇ ਭਾਜੀ ਜ ਦੁਕਾਨ ਖੋਲਣੀ, ਤੇ ਰਾਤੀ, ਦੁਕਾਨ ਵਧਾਉਣੀ, ਜ਼ਿੰਦਗੀ ਦਾ ਹੋਰ ਕੁਛ ਚੀਜ਼ ਹੀ ਨਹੀਂ, ਹੈਗੀ
ਹਾਂ ਉਹੀ ਨਾ, ਹੁਣ ਲੇਬਰ ਆਉਂਦੀ ਹੈ ਭਾ, ਜੀ ਇਹਦੇ ਕੋ ਸਟਾਫ ਆਉਂਦਾ ਹੈ। ਕਮ ਸੇ ਕਮ ਪੰਦਰਾਂ, ਜਣੇ ਹੈਗੇ ਨੇ ਤੇ ਉਹ ਇਹ ਕਿ ਮੰਡੇ, ਟੂ ਸੈਂਟਰਡੇ ਤ ਪੂਰਾ ਦੇਖਣਾ ਪੈਂਦਾ, ਫਿਰ ਸੰਡੇ ਨੂੰ ਹੀ ਆਰਾਮ ਮਿਲਦਾ। ਸੁਣਣੇ ਹਾਂ ਤੇ ਥੋੜ੍ਹਾ ਜਿਹਾ, ਕਿ ਆਪਣਾ ਗੇਮਸ ਸੇ ਮਜ, ਖੇਡ ਲੈਂਦੇ ਹਾਂ ਥੋੜ੍ਹਾ ਜਿਹਾ।
ਬਸ ਬਸ ਬਸ ਬਸ, ਇਹ ਵੀ ਜਰੂਰੀ ਨੇ ਭਾਜੀ, ਹੁਣ ਤੇ ਜ਼ਿੰਦਗੀ ਜਿਦਾ ਨਰਕ, ਟਾਈਪ ਲੱਗਦੀ ਹੈ ਕਹਿੰਦੇ ਜੀ।
ਹੂ ਹਾਂਜੀ ਹਾਂਜੀ ਉਹੀ ਹੈ ਨਾ ਆਪਣਾ ਇਹ ਕਿ, ਥੋੜਾ ਜਿਹਾ ਗੇਮਸ ਵਗੈਰਾ ਚ ਆਪਣਾ ਧਿਆਨ ਹੈਗਾ, ਥੋੜਾ ਖੇਡ ਲੈਂਦੇ ਹਾਂ, ਕ੍ਰਿਕਟ ਵੀ ਖੇਡ ਲੈਂਦੇ ਹਾਂ, ਵਾਲੋੀਬਾਲ ਵੀ ਖੇਡ ਲੈਂਦੇ ਹਾਂ, ਟਾਈਮ ਮਲੇ ਤੇ ਹਾਂ ਹੋਰ ਘਰ ਵਿੱਚ ਆਪਣਾ ਕੈਰਮ ਬੋਰਡ, ਵਗੈਰਾ ਖੇਡ ਲੈਂਦੇ ਹਾਂ
ਹਾਂਜੀ ਹਾਂਜੀ ਇਹ ਟਾਈਮ, ਭਾਅ ਜੀ ਬੜਾ ਵਧੀਆ ਨੇ, ਕ੍ਰਿਕਟ ਖੇਲਣ ਦਾ। ਦੇਖਿਏ ਅੱਜ ਦਾ ਟਾਈਮ ਵੇਖੋ ਨਾ, ਆ ਤੁਸੀਂ ਪਲੇਗਰਾਊਂਡ ਵਿੱਚ, ਜਾਓ ਕੋਈ ਕੋਈ ਬੱਚਾ ਵਿਖਦਾ ਨਹੀਂ ਹੈਗਾ, ਖੇਡਣ ਵਾਲਾ, ਸਾਰੇ ਮੋਬਾਇਲਾਂ 'ਚ ਵੜੇ ਹੋਏ ਨੇ
ਹਾਂ, ਉਹ ਤਾਂ ਹੈ ਹੀ, ਹੁਣ ਅੱਜ ਕੱਲ੍ਹ ਬੱਚਿਆਂ ਨੂੰ ਸ਼ੌਕ, ਹੀ ਨਹੀਂ ਹੈਗਾ?
ਸ਼ੌਕ ਹੀ ਨਹੀਂ ਹੈਗਾ ਭਾਅ ਜੀ, ਸਾਡੇ ਟਾਈਮ 'ਚ ਤੁਸੀਂ ਯਾਦ ਕਰੋ, ਸਕੂਲ ਦੀ ਛੁੱਟੀ ਦਾ ਅਸੀਂ ਇੰਤਜ਼ਾਰ ਕਰਦੇ ਸੀ। ਬੰਦੂਕ ਕਦੋਂ ਵੱਜਣਗੇ ਗੇ, ਕਦੋਂ ਅਸੀਂ ਖੇਲਣ ਜਾਵਾਂਗੇ।
ਹੂ ਨਾਲੇ ਹੁੰਦੇ, ਬਸ ਬਿਲਕੁਲ ਇਸ ਕਹਿਦਾ ਸ਼ਾਮੀ ਨਿਕਲਣਾ, ਅਸੀਂ ਤੇ ਪੂਰੇ ਦਿਨ ਹੀ ਪਏ ਰਹਿੰਦੇ ਸੀ। ਗਰਾਉਂਡਾਂ ਚ ਫੀਲਡਾਂ ਚ ਚਲੋ ਵੀ, ਬੋਲ ਖੇਡਣੀ ਹੈ ਬੋਲ
ਜੀ ਹਾਂਜੀ ਹਜੀ
ਹਾਂਜੀ--ਹਾਂਜੀ ਭਾਅ ਜੀੀ ਸਰੀਰ ਦੇ, ਵਿਕਾਸ ਵਾਸਤੇ ਤਾਂ, ਹਰ ਇੱਕ ਚੀਜ਼ ਜਰੂਰੀ ਏ ਅੱਛਾ ਏਡ ਵੀ, ਖੇਲ ਕੂਦ ਵੀ ਹਰ ਚੀਜ਼ ਦਾ ਹੋਣਾ, ਜ਼ਰੂਰੀ ਏ ਆਹ ਟਾਈਮ ਵੇਖੋ, ਤੁਸੀਂ ਬੱਚਾ ਸਕੂਲ ਤੋਂ ਛੁੱਟੀ ਕਰਦਾ, ਮੋਬਾਇਲ ਚ ਚਲੇਗਾ। ਸਕੂਲ ਵਿੱਚ ਮੋਬਾਇਲ ਲੈ ਜਾਂਦਾ, ਸਾਡੇ ਟਾਈਮ ਸਕੂਲ ਵਿੱਚ, ਮੋਬਾਈਲ ਲੈ ਕੇ ਕਿੰਨਾ ਡਰ ਸੀ। ਲੇਕਿਨ ਹੁਣ ਤੇ ਮਤਲਬ ਕਿ ਜ਼ਰੂਰੀ ਬਣ ਗਏ, ਮੋਬਾਇਲ ਦਾ ਹੋਣਾ ਵੀ ਬੜਾ ਜ਼ਰੂਰੀ, ਬਣ ਗਿਆ ਅੱਜ ਦੇ ਟਾਈਮ ਵਿੱਚ
ਹਮ ਬਿਲਕੁਲ ਬਿਲਕੁਲ ਬਿਲਕੁਲ ਨਾਲੇ ਇਹ ਹੈ ਕਿ ਬਸ ਕਿ ਜਿਸ ਤਰ੍ਹਾਂ ਇੰਡੋਰ ਗੇਮਸ ਵਗੈਰਾ ਹੋ ਜਾਂਦੇ ਨੇ ਆਊਟਡੋਰ ਗੇਮਸ ' ਆਪਣਾ ਵੀਡੀਓ ਗੇਮ ਚ, ਜਿਆਦਾ ਧਿਆਨ ਏ ਬੱਚਿਆਂ ਦਾ, ਓਦਾਂ ਮਤਲਬ ਕੈਰਮ ਬੋਰਡ, ਚੈਸ ਖੇਡਦੇ ਸੀ। ਨਾ, ਜਿਸ ਤਰ੍ਹਾਂ ਪਹਿਲਾਂ ਕੈਰਮ ਖੇਡ, ਲਿਆ ਲੂਡੋ, ਖੇਡ ਲਈ ਚੈਸ, ਖੇਡ ਲਈ ਅੱਜ ਕੱਲ ਪਲੇ ਸਟੇਸ਼ਨਸ ਵਗੈਰਾ, ਵੀਡੀਓ ਗੇਮਸ, ਕਾਰ ਰੇਸਿੰਗ, ਇਹਨਾਂ 'ਚ ਜ਼ਿਆਦਾ ਧਿਆਨ
ਹਾਂ ਪਰ ਭਾਜੀ, ਹੋਈਏ ਨਾ ਖੇਲ ਕੂਦ, ਜਿਹੜੀ ਗੇਮਾਂ ਖੇਲ ਕੂਦ ਵਾਲੀਆਂ ਹੈ, ਜਿਹਦੇ ਪਸੀਨਾ ਨਿਕਲਦਾ ਉਹ ਤਾਂ, ਜ਼ਰੂਰੀ ਕਿ ਦੇਖੋ?
ਬਿਲਿਲਕੁਲ
ਇਨਡੋਰ ਗੇਮ, ਚ ਭਾਜੀ ਜੀ ਉਹ ਚੀਜ਼, ਦਾ ਮਜਾ ਨਈ ਹੈ, ਜੋ ਆਊਟਡੋਰ ਗੇਮ 'ਚਗਾ
ਉਹੀ ਹੈ ਭਾਜੀ, ਉਹ ਦੋਨੋ ਚੀਜ਼ ਬੈਸਟ ਆਪਣੀ ਆਪਣੀ ਜਗ੍ਹਾ ਹੁੰਦੇ ਘਰ ਬਾਹਰ ਬਾਰਿਸ਼ ਬੁਰਿਸ਼ ਆ ਰਹੀ ਹੋ ਸੀ ਵਿਹਲੇ ਬੈਠੇ ਹੋ ਤਾਂ ਇੰਡੋਰ ਹੀ ਖੇਡਣੇ ਪੈ ਜਾਣਗੇ।
ਹਾਂ ਉਹ ਤੇ ਹਾਜੀ ਉਹ ਤੇ ਇੱਕ ਅਲੱਗ ਗੱਲ ਰਹਿ ਲੇਕਿਨ ਮੈਂ ਤਾਂ ਮਤਲਬ ਕੀ ਗੱਲ ਇਹ ਹੋਈ ਨਾ। ਕਿ ਜਿਵੇਂ ਮੋਬਾਇਲਾਂ ਨੇ ਕਿਵੇਂ ਸਿਸਟਮ ਖਰਾਬ ਕਰਤਾ ਕਿ ਬੱਚਾ ਉਹ ਮੋਬਾਇਲ ਚ ਇੰਨੇ ਬਿਜੀ ਹੋ ਗਏ। ਖੇਲ ਕੂਦ ਵੀ ਖਤਮ ਕਰਦੇ
ਹੁਣ ਮੋਬਾਇਲਾਂ ਚ ਚੱਲ ਪਾਉਂਦੇ ਆ ਨਾ ਉਹ ਗੇਮ ਆਉਂਦੇ ਨੇ ਅੱਜ ਕੱਲ। ਤੁਹਾਨੂੰ ਪਤਾ ਹੈ ਜੋਬ ਹੈਗੇ ਨੇ ਚੱਲਦੇ ਪਏ ਨੇ ਹਮ ਉਹਨਾਂ ਚ ਵੜੇ ਰਹਿੰਦੇ।
ਵੜੇ ਸਕੂਲ ਦੀ ਛੁੱਟੀ ਹੋਈ ਤੇ ਆਪਣਾ ਘਰ ਬੈਠ ਗਿਆ ਬੈਠ ਕੇ।
ਹਮ
ਹਮ ਉਹ ਕਹਿੰਦੇ ਸਰੀਰ ਦਾ ਅਗਰ ਮੰਨ ਲਓ ਤੁਸੀਂ ਹਾਂਜੀ ਹਾਂਜੀ।
ਹਾਂ ਕੁੱਝ ਨਹੀਂ ਮੈਂ ਇਹੀ ਪੁੱਛ ਰਿਹਾ ਸੀ ਕਿ ਇਹੀ ਸਜੈਸ਼ਨ ਲੈਣਾ ਸੀ ਕਿ ਹੁਣ। ਜਿਸ ਤਰ੍ਹਾਂ ਹੁਣ ਅੱਗੇ ਬੱਚੇ ਨੇ ਤੇ। ਜ਼ਿਆਦਾਤਰ ਆਊਟਡੋਰ ਗੇਮ ਪ੍ਰੈਫਰ ਕਰੀਏ ਕਿ ਇੰਡੋਰ ਗੇਮ ਪ੍ਰੈਫਰ ਕਰੀਏ।
ਭਾਜੀ ਮੇਰੇ ਹਿਸਾਬ ਨਾਲ ਤੇ ਆਊਟਡੋਰ ਤੋਂ ਸਭ ਤੋਂ ਜ਼ਿਆਦਾ ਵਧੀਆ ਹੈਗੀ ਸੀ ਮੈਂ ਤਾਂ ਅਗਰ ਆਪਣੇ ਰਾ ਦੇਵਾਂ ਤੇ ਸਭ ਤੋਂ ਵਧੀਆ ਆਊਟਡੋਰ ਹੈਗੇ ਨੇ ਭਾਜੀੀ ਭਾਜੀੀ ਆਊਟਡੋਰ ਦਾ ਫਾਇਦਾ ਘੁੰਮੋ ਫਿਰ ਇਹ ਖੇਡਣਾ ਕੂਦਣਾ ਸਿਰੀ ਵਿੱਚੋਂ ਪਸੀਨਾ ਨਿਕਲਣਾ। ਕਈ ਬਿਮਾਰੀਆਂ ਤੋਂ ਦੂਰ ਰਹਿਣਾ ਤੁਹਾਨੂੰ ਪਤਾ ਅੱਜ ਅੱਜ ਦੇ ਟਾਈਮ ਵਿੱਚ ਅਧਿਕ। ਤਰ ਬਿਮਾਰੀਆਂ ਸਰੀਰ ਦੇ ਪਸੀਨੇ ਵਿੱਚ ਚ ਹੈਗੀ ਨੇ ਕੀ ਨਹੀਂ ਜੀ।
ਹਮ ਹਾਂਜੀ, ਹਾਂਜੀ ਉਹੀ ਹੈ ਨਾ, ਹੁਣ ਅੱਜ ਕੱਲ੍ਹ ਦੇਖੋ। ਫੀਲਡ ਵਗੈਰਾ ਇਹਨੇ ਹੈ ਨੀ ਸਭ ਦੇਖੋ। ਉਹ ਬਣ ਗਈਆਂ ਬਿਲਡਿੰਗਸ ਵਗੈਰਾ ਬਣ ਗਈਆਂ ਨੇ ਫੀਲਡ ਨਹੀ ਹੈ। ਪਾਰਕ ਹੈਗੇ ਨੇ ਤੇ ਉਹ ਆਪਣਾ ਘਿਰੇ ਰਹਿੰਦੇ ਨੇ।
ਹਾਂ ਠੀਕ ਹੈ ਤਾਂ ਭਾਈ ਜੀ ਇਹ ਵੀ ਇਹ ਵੀ ਇੱਕ ਰੀਜ਼ਨ ਹੈਗਾ ਬੜਾ ਵੱਡਾ ਜਾਣ ਦਾ ਹਾਂ। ਬਿਲਕੁਲ ਠੀਕ ਹੈ ਨਾ ਭਾਜੀ ਹੁਣ ਤਾਂ ਉਹ ਚੀਜ਼ਾਂ ਹੈ ਨੀ ਜੋ ਸਾਡੇ ਟਾਈਮ ਵਿੱਚ ਹੈਗੀ ਸੀ ਅਸੀਂ।
ਨਾਲੇ ਸੇਫ ਵੀ ਨੀ ਹੈਗਾ ਬੱਚੇ ਮਤਲਬ ਚੁੱਕ ਕੇ ਲੈ ਜਾਂਦੇ ਨੇ ਕੋਈ ਇਸ ਤਰ੍ਹਾਂ ਹੈ ਮਤਲਬ।
ਹਾਂ ਬਹੁਤ ਵਧੀਆ ਗੱਲ ਕੀਤੀ ਭਾਜੀ ਹਾਂਜੀ ਹਾਂਜੀ ਹਾਂਜੀ ਹਾਂਜੀ। ਸਾਡੇ ਟਾਈਮ ਤੇ ਭਾਜੀ ਆਉਂਦਾ ਸੀ ਅਸੀਂ ਤੇ ਗਲੀ ਦੇ ਅੰਦਰ ਵੀ ਨਾ ਬਸ ਸਾਡੀ ਗਲੀ ਕੀ ਛੁੱਟੀ ਜਿਹੀ। ਉਹਦੇ ਵਿੱਚ ਨਾ ਕਿਨ ਕਿੰਨੀਆਂ। ਤਿੰਨ ਕਿੰਨੀਆਂ ਜਹੀਆਂ ਲਗਾ ਕੇ ਆਪਣਾ ਕ੍ਰਿਕਟ ਖੇਡਣਾ ਸਟਾਰਟ ਕਰ ਦਿੰਦੇ ਸੀ ਲੇਕਿਨ ਅੱਜ ਦੇ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਜ ਬੋਲ ਵੀ ਚਲੀ ਜਾਵੇ ਉੱਥੇ ਲੜਾਈ ਹੋ ਉੱਥੇ ਲੜਾਈਆਂ ਪੈ ਜਾਂਦੀਆਂ।
ਨਾਲੇ ਗੇਮਜ਼ ਤੇ ਅਸੀਂ ਬੜੇ ਗੇਮ ਖੇਡਦੇ ਸੀ ਖੋ ਖੋ ਹੋ ਗਿਆ। ਤੇ ਆਪਣਾ ਕੀ ਕਹਿੰਦੇ ਨੇ ਹੋਰ ਕਬੱਡੀ ਹੋ ਗਈ। ਹੋਰ ਕੀ ਕਹਿੰਦੇ ਨੇ ਆਪਣਾ। ਹੋਰ ਅ ਬਹੁਤ ਖੇਡਦੇ ਸੀ ਇੱਕ ਚੈਨ ਵਾਲਾ ਖੇਡਦੇ ਸੀ ਜਾਂ ਹੋਰ ਛੁੱਪ ਛੁਪਣ ਛੁਪਾਈ।
ਛੁਪਣ ਛੁਪਾਈ ਰਾਤੀ ਰਾਤੀ ਬਾਜੀ ਪੂਰੀ ਗਲੀ ਵਿੱਚ। ਘੁੰਮਣਾ ਫਿਰਨਾ ਹਰ ਚੀਜ਼ ਦੀ ਆਜਾਦੀ ਹੈਗੀ ਸੀ। ਲੇਕਿਨ ਅੱਜ ਦਾ ਟਾਈਮ ਮਾਹੌਲ ਹੀ ਭਾਜ਼ੀ ਤੁਸੀਂ ਸਹੀ ਕਿਹਾ ਕਿ ਮਾਹੌਲ ਬੜਾ ਚੇਂਜ ਹੋ ਗਿਆ ਹੁਣ।
ਬੋਲਦੇ ਨਾ ਇਨਥੜ ਸੇਫ ਲ ਬਸ ਆਜ ਕੱਲ
ਕੋਈ ਕੁਛ ਵੀ ਸੇਫ ਨਹੀਂ ਹੈਗਾ ਭਾਜੀ ਪਹਿਲੇ ਅਸੀਂ ਭਾਜੀ ਬਾਰਾਂ ਬਾਰਾਂ ਇੱਕ ਇੱਕ ਵਜੇ ਆਉਂਦੇ ਸੀ ਸਾਡੇ ਮਾਪ। ਕਹਿੰਦੇ ਸੀ ਕੋਈ ਗੱਲ ਨਹੀਂ ਸਾਡਾ ਮੁੰਡਾ ਬਾਹਰ ਹੈਗਾ ਕੋਈ ਦਿੱਕਤ ਵਾਲੀ ਗੱਲ ਨਹੀ ਹੈਗੀ। ਆਦੇ ਟਾਈਮ ਅਰ ਗੁੰਡਾ ਤਾਂ ਨੌ ਵਜੇ ਵੀ ਬਾਹਰ ਹੈ ਹਨਾ। ਤੇ ਮਾਂ ਪਿਓ ਨੂੰ ਨਾ ਟੈਸ਼ਨ ਹੋ ਜਾਂਦੀ ਹੈ ਬ ਸਾਡਾ ਮੁੰਡਾ ਸਹੀ ਵੀ ਹੈਗਾ ਜਾਂ ਸਹੀ ਜਗ੍ਹਾ ਤੇ ਹੈਗਾ ਜਾਂ ਨਹੀਂ ਹੈਗਾ।
ਹਾਂਜੀ, ਹਾਂਜੀ, ਹਾਂ ਜੀ ਬਿਲਕੁਲ ਹੋਰ ਇੰਡੋਰ ਚ। ਵੀ ਇਹ ਹੈ ਕਿ ਚਲੋ ਇੰਡੋਰ ਹੋਣ ਤੇ ਫਿਰ। ਇਹ ਇੱਕ ਇੰਟਰਰੇਸਟਿੰਗ ਗੇਮ ਹੋ ਜੇ ਚੈਸ ਬੜੀ ਅੱਛੀ ਹੈ ਮਾਈਡ ਵਾਸਤੇ।
ਹਾਂ, ਉਹ ਵੀ ਭਾਜੀ ਮਾਈਂਡ ਹਾਂ ਠੀਕ ਐ ਭਾਜੀ ਵੈਸੇ ਚੀਜ਼ਾਂ ਤੇ ਭਾਜੀ ਦੇਖੋ ਦੋਨੋ ਆਪਣੀ ਆਪਣੀ ਜਗ੍ਹਾ ਦੇ ਨਾਲ ਬਿਲਕੁਲ ਓਕੇ ਐ ਗੇਮ।
ਹੂੰ, ਹਾਂਜੀ ਹਾਂਜੀ। ਹਾਂ ਬਿਲਕੁਲ ਹੋਰ ਕੀ। ਆਪਣਾ ਇਹ ਚੈਸ ਵਾਲੇ ਗੇਮਸ ਹੋ ਗਏ ਇੰਡੋਰ ਚ ਹੋਰ ਕੀ ਕਹਿੰਦੇ। ਨਹੀਂ ਉਹ ਮਾਇੰਡ ਵਾਲੇ ਗੇਮਸ ਹੁੰਦੇ ਨੇ ਮਤਲਬ ਕਾਫੀ ਰੀਜਨਿੰਗ ਗੇਮਸ ਹੁੰਦੇ ਨੇ।
ਹਾਂਜੀ ਹਾਂਜੀ ਹਾਂਜੀ ਹਾਂਜੀ ਇੱਕ ਮਡ ਮਾਇਂਡ ਦੇ ਮਾਇਂਡ ਦੇ ਸ਼ਾਰਪਨੈਸ ਵਾਸਤੇ ਵੀ ਇਕ ਗੇਮ ਚੈਸ ਹੋ ਗਈ ਕਹਿ। ਕੈਰਮ ਹੋ ਗਿਆ ਇਹ ਵੀ ਜ਼ਰੂਰੀ ਹੈਗੀ।
ਹੂੰ,
ਤੇ ਤੁਹਾਡਾ ਭਾਜੀ ਅੱਜ ਤੁਹਾਡਾ ਮੌਸਮ ਵਿੱਚ ਮੀਂਹ ਮੂੰਹ ਪਿਆ ਨਹੀਂ ਪਿਆ।
ਅੱਜਕਲ ਮੌਸਮ ਬਣਿਆ ਰਿਹਾ ਪਰ ਆਇਆ ਕੁਛ ਨਹੀਂ।
ਤੁਸੀਂ ਪਿੰਡ ਦੇ ਹੋ ਬਾਈ ਸ਼ਹਿਰ ਦੇ।
ਸ਼ਹਿਰ ਦਾ ਮੈਂ।
ਅੱਛਾ, ਸ਼ਹਿਰ ਦੇ ਓ ਠੀਕ ਅੱਛਾ ਅੱਛਾ ਮੌਸਮ ਬਣਿਆ ਲੇਕਿਨ ਆਇਆ ਨੀ। ਆਹ, ਤੇ ਬਲਕਿ ਸਾਡਾ ਭਾਜੀ ਵਾਟਰ ਪਾਰਕ ਜਾਂਦਾ ਹਾਂਜੀ ਹਾਂਜੀ।
ਹਾਂ ਹਾਂ, ਬਾਰਿਸ਼ ਹੋ ਰਹੀ ਆ ਕਈ ਜਗ੍ਹਾ ਤੇ ਹੋ ਰਹੀ ਆ ਬਾਰਿਸ਼।
ਹਾਂ, ਸਾਡੇ ਇੱਥੇ ਵੱਜ ਬੜੀ ਪਈ ਐ ਬਈ ਬੜੀ ਵੀ ਕੀ ਪ ਕਹਿਣਾ। ਮਤਲਬ ਕਿ ਪੂਰਾ ਦਿਨ ਮੌਸਮ ਬਣਿਆ ਰਿਹਾ ਮੈਂ ਹਲਕਾ ਹਲਕਾ ਨਾ ਬੂੰਦਾ ਬੂੰਦਾ ਕੜੀਆਂ ਪੈਂਦੀ ਰਹੀਆਂ।
ਨਹੀਂ ਨਹੀਂ, ਅੱਜ ਬਾਰਿਸ਼ ਨੀ ਹੋਈ ਨਾਲੇ। ਇਹ ਨਾ ਮੌਸਮਾਂ ਦਾ ਵੀ ਪਤਾ ਨਹੀਂ ਲੱਗ ਰਿਹਾ ਕਿਉਂਕਿ ਦੇਖੋ ਹੁਣੇ ਪਿੱਛੇ ਆਪਣੀ ਮਾਰਚ ਚ ਗਈ ਸੀ ਨਾ। ਤੇ ਉਸ ਟਾਈਮ ਵੀ ਠੰਢ ਹੋ ਗਈ ਸੀ ਇਕਦਮ ਗਰਮੀ ਹੋ ਕੇ ਠੰਢ ਹੋ ਗਈ ਸੀ ਇਕਦਮ ਦੁਬਾਰਾ ਕੰਬਲ ਕੱਢਣੇ ਪੈ ਗਏ।
ਦੁਬਾਰਾ ਕੰਬਲ ਕੱਢ ਕੱਢਦੇ ਪੈ ਗਏ ਸੀ ਭਾਜੀ।
ਹਾਂ ਤੇ ਉਛੀ ਫਿਰ ਬਾਰਿਸ਼ ਵੀ ਹੋ ਗਈ ਸੀ ਵਿੱਚ ਤੇ ਹੁਣ ਜੋ ਇਹ ਮੋਨ, ਸੂਨ ਵੀ ਬੜੀ ਜਲਦੀ ਆ ਗਿਆ। ਹਜੇ ਤੇ ਜੁਲਾ ਹਜੇ ਤੇ ਜੂਨ ਜੂਨ ਨਿਕਲਿਆ ਨੀ ਸੀ ਮੋਨਸੂਨ ਆ ਗਿਆ।
ਹਾਂ, ਅਸੀਂ ਤਾਂ ਕਦੇ ਸੋਚਿਆ ਨੀ ਗਾ ਭਾਜੀ ਬਈ ਮਈ ਜੂਨ ਦੇ ਅੰਦਰ ਵੀ ਬਰਸਾਤਾਂ ਪੈਣਗੀਆਂ।
ਨਹੀਂ, ਜੂਨ ਚ ਤਾਂ ਭੀਸ਼ਣ ਗਰਮੀ ਪੈਂਦੀ ਸੀ ਹੁਣ ਕਲਾਈਮੇਟ ਚ ਬੜਾ ਫਰਕ ਫ਼ਰਕ ਜਿਹਾ ਪੈ ਗਿਆ।
ਬੜਾ ਭਾਜੀ ਜ਼ਮੀਨ ਆਸਮਾਨ ਦਾ ਫਰਕ ਹੈਗਾਣੇ ਹਜੇ ਵੀ ਇਹ ਵੇਖ ਲੋ ਸਾਡੇ ਅਗਰ ਤੇ ਏਸੀ ਚਲਾਈਏ ਨਾ ਤੇ ਏਨ ਦਿਨਾ ਵਿੱਚ ਮਤਲਬ ਕਿ ਰਾਤੀ ਨੌ ਵਜੇ ਔਨ ਕਰੀਏ ਤੇ ਬਾ। ਰਾਂ ਇੱਕ ਵਜੇ ਤੱਕ ਔਫ ਕਰ ਦਿੰਦੇ ਆ ਮਤਲਬ ਕਿ ਮੌਸਮ ਹੁਣ ਰਹਿੰਦਾ ਹੀ ਨੀ ਹੂੰ, ਬ ਮੌਸਮ ਨਾ ਬ ਬੜਾ ਫ਼ਰਕ ਪੈ ਗਿਆ ਇਨ ਚੀਜ਼ਾਂ ਦਾ।
ਉਹੀ ਐ ਹੁਣ ਚਲੋ ਹੁਣ ਪਤਾ ਲੱਗੇ ਹੁਣ ਸਰਦੀਆਂ ਦਾ ਵੀ ਕੀ ਹੈ ਕਿ ਆਪਣਾ ਜਲਦੀ ਆ ਜਾਂਦੀਆਂ ਨੇ ਫਿਰ। ਟਾਈਮ ਹੀ ਨਹੀਂ ਮਤਲਬ ਕਲਾਈਮੇਟ ਦਾ ਮੌਸਮ ਦਾ ਕੋਈ ਟਾਈਮ ਨਹੀਂ ਹੈ ਕੋਈ ਕਿ ਤੁਸੀਂ ਫਿਕਸ ਟਾਈਮ ਕਰ ਦਿਉ ਪਹਿਲਾ, ਤਰ੍ਹਾਂ ਹੁੰਦਾ ਸੀ।
ਹਾਂਜੀ ਹਾਂਜੀ, ਹਾਂਜੀ ਹਾਂਜੀ, ਬਸ ਜਿਵੇਂ ਕਹਿੰਦੇ ਸੀ ਬ ਮਾਰਚ ਤੋਂ ਬਾਅਦ ਗਰਮੀ ਸਟਾਰਟ ਹੋ ਜਾਏਗੀ ਤੇ ਅਗਸਤ ਨਵੰਬਰ ਤੱਕ ਚੱਲੇਗੀ ਹੁਣ ਤਾਂ ਕੁੱਛ ਪਤਾ ਹੀ ਨਹੀਂ ਹੈਗਾ ਭਾਜੀ।
ਹੁਣ ਮਤਲਬ ਸੈਪਟੰਬਰ ਆਏਗਾ ਤੇ ਮੌਨਸੂਨ ਆਏਗਾ ਬਾਰਿਸ਼ਾਂ ਲੱਗਣ ਦੀਆਂ ਅਗਸਤ ਸੈਪਟੰਬਰ ਚ।
ਫਿਕਸ ਕੁਛ ਰਿਹਾ ਇਹਦੇ ਵਿੱਚ ਬਾ ਸਭ ਤੋਂ ਜ਼ਿਆਦਾ ਜਿਹੜਾ ਘੱਟ ਪੈ ਰਿਹਾ ਨਾ ਉਹ ਕਿਸਾਨਾਂ ਨੂੰ ਪੈ ਰਿਹਾ ਗਵਾਂ ਵਿੱਚ ਉਹਨਾਂ ਦੀ ਕਿੰਨੀ ਕਿੰਨੀ ਫਸਲ ਮਤਲਬ ਭਾਜੀ ਖ਼ਰਾਬ ਹੋ ਰਹੀ ਨੇ ਜਿਸ ਟਾਈਮ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ ਉਸ ਟਾਈਮ ਪਰਮਾਤਮਾ ਮੀਂਹ ਬਰਸਾ ਦਿੰਦਾ ਫਸਲਾਂ ਸਾਰੀਆਂ ਖਰਾਬ ਹੋ ਜਾਂਦੀਆਂ
ਹੂੰ, ਇਹ ਤੇ ਦੇਖੋ ਹੁਣ ਕਰਨੀ ਹੈ ਦੇਖੋ ਜਿੱਥੇ ਜੋ ਹੁਣ ਦੇਖੋ ਉੱਪਰ ਵਾਲੇ ਦਾ,
ਹਾਂ, ਬੱਚਿਆਂ ਕਿਸਾਨ ਵੀ ਪੂਰੀ ਸਾਲ ਭਾਜੀ ਮਿਹਨਤ ਕਰਦਾ। ਖੇਤੀ ਕਰਦਾ ਪਰ ਇੱਕੋ ਦਮ ਮੀਂਹ ਪੈ ਜਾਂਦਾ ਤੇ ਸਾਰੀ ਖੇਤੀ ਉਦੋਂ ਦੀ ਖ਼ਰਾਬ ਹੋ ਜਾਂਦੀ ਐ।
ਬਿਲਕਲ ਬਿਲਕੁਲ ਬਿਲਕੁਲ। ਹਾਂ ਹਾਂ, ਹੋਰ ਕੀ ਮਤਲਬਤਲਬ ਮਤਲਬ ਇੰਨੀ ਮਿਹਨਤ ਕਰਨੀ ਪੈਂਦੀ ਕਿਸਾਨਾਂ ਨੂੰ ਤੇ ਫੇਰ ਇੱਕ ਟਾਈਮ ਅਗਰ ਫਸਲ ਖ਼ਰਾਬ ਹੋ ਜਾਵੇ ਬਹੁਤ ਨੁਕਸਾਨ ਹੋ ਜਾਂਦਾ ਉਹਨਾਂ ਦਾ
ਹੋਰ ਭਾਈ ਪਰਿਵਾਰ ਠੀਕ ਚਲੋ ਚੰਗਾ ਭਾਜੀ।
ਅੱਛਾ ਅੱਛਾ, ਹਾਂਜੀ ਕੋਈ ਨੀ ਚਲੋ ਕਰਾਂਗੇ ਯਾਦ ਤੁਹਾਨੂੰ ਹਨਾ
ਹਾਂ, ਮਤਲਬ ਕੇ ਬਾਜੀ ਹੁਣ ਤੇ ਡੇਲੀ
ਮਤਲਬ ਗੇੜੀਆਂ ਗੋੜੀਆਂ ਲਾ ਦੀਆਂ ਕਰੋ।
ਹਾਂ, ਠੀਕ ਏ ਮੇਰੇ ਵੀਰ।
ਓਕੇ ਭਾਜੀ ਸਾਸੀ
ਠੀਕ ਏ ਪਾਜੀ, ਸਤਿ ਸ਼੍ਰੀ ਕਾਲ ਮੇਰੇ ਵੀਰ। ਸਸਰੀ ਕਾਲ।